ਹੈਲੋ,
ਸਤਿ ਸ਼੍ਰੀ ਅਕਾਲ ਭੈਣਜੀ ਜੀ,
ਸਤਿ ਸ੍ਰੀ ਅਕਾਲ ਕੀ ਹਾਲ ਏ ਠੀਕ ਹੋ।
ਹਾਂਜੀ-ਹਾਂਜੀ ਵਧੀਆ, ਤੁਸੀਂ ਸੁਣਾਓ?
ਮੈਂ ਵੀ ਵਧੀਆ ਬਹੁਤ ਦਿਨਾਂ ਬਾਅਦ ਯਾਦ ਕੀਤਾ ਤੁਸੀਂ
ਬਸ ਉਹ ਥੋੜੇ ਦਿਨ ਹੋ ਹੀ ਗਏ ਸੀ ਯਾਦ ਤਾਂ ਮੈਂ ਕਰ ਰਹੀ ਸੀ ਬਟ ਟਾਈਮ ਹੀ ਨਹੀਂ ਲੱਗਦਾ ਪਿਆ ਸੀ।
ਅੱਛਾ-ਅੱਛਾ, ਅੱ ਅੱਛਾ ਕੱਲ ਮੈਂ ਵੀ ਠੀਕ ਆਾਂ ਕੱਲ ਸ-ਸ ਪਰਸੋਂ ਤੁਹਾਡੀੇ ਗੱਲ ਹੁੰਦੀ ਵੀ ਸੀ ਸਾਰੇ ਬੈਠੇ ਹੋਏ ਸੀਗੇ।
ਹਾਂਜੀ-ਹਾਂਜੀ,
ਬੱਚੇ ਬੜਾ ਯਾਦ ਕਰਦੇ ਪਏ ਸੀਗੇ, ਕੈਸੀ ਆਏ ਨੀ ਇੰਨਾ ਟਾਈਮ ਹੋ ਗਿਆ ਛੁੱਟੀਆਂ ਵੀ ਪੈ ਗਈਆਂ ਨੇ
ਹਾਂਜੀ ਨਹੀਂ-ਨਹੀਂ ਬਸ ਹੁਣ ਲਗਾਣਾ ਚੱਕ ਕਰ ਥੋੜਾ ਜਿਹਾ ਕੰਮ ਹੈਗਾ ਸੀ, ਤੁਹਾਡੇ ਜਿਹਨੂੰ ਤੇ ਮੈਂ ਕਿਹਾ ਚਲੋ ਤੁਸੀਂ ਆਪਣਾ ਨਬੇੜ ਲਓ ਫਿਰ ਜਾਂਨੇ ਹਾਂ ਹੋਰ ਸੁਣਾਓ, ਤੁਸੀਂ ਅੱਜ ਕੀ ਬਣਾਇਆ ਫਿਰ
ਅੱਜ ਬਸ ਹੁਣੇ ਵੇਲੇ ਹੋਏਆਂ ਅਸੀਂ ਮੈਂ ਬਣਾਈਆਂ ਨੇ ਆਪਣਾ ਉਹ ਆਲੂ ਬੜੀਆਂ ਬਣਾਈਆਂ ਸਨ।
ਅੱਛਾ ਮੈਂ ਉਹ ਰੈਸਪੀ ਬਣਾਈ ਸੀ ਤੁਸੀਂ ਮੈਨੂੰ ਦੱਸੀ ਸੀ ਨਾ ਘੀਏ ਦੀ ਜਿਹੜੀ ਉਹ ਮੈਂ ਟਰਾਈ ਕੀਤੀ ਸੀ ਅੱਜ ਬਹੁਤ ਵਧੀਆ ਬਣੀ ਉਹ ਤਾਂ ਜਿਵੇਂ ਤੁਸੀਂ ਦੱਸਿਆ ਸੀ ਮੈਂ ਉਵੇਂ ਹੀ ਕੀਤਾ ਸਾਰਾ ਮੈਨੂੰ ਬੜੀ ਅੱਛੀ ਲੱਗੀ ਬੱਚਿਆਂ ਨੂੰ ਬੜੀ ਪਸੰਦ ਹੁੰਦਾ ਈ ਬੱਚਿਆਂ ਨੂੰ ਪਤਾ ਹੀ ਨੀ ਲੱਗਾ ਕੀ ਹੈ ਕੀ ਏ ਕਹਿੰਦੇ ਮੰਮਾ ਇਹ ਤਾਂ ਬਹੁਤ ਟੇਸਟੀ ਆ
ਚਲੋ ਵਧੀਆ ਮੇਰੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੀ ਸੀ ਜਦੋਂ ਬਣਾਈ ਸੀ ਨਾ ਮੈਂ
ਹਾਂ, ਤਾਂਹੀ ਮੈਂ ਫੇਰ ਮੈਂ ਕਿਹਾ ਚਲੋ ਇਨੇ ਭੈਣ ਜੀ ਨੂੰ ਪੁੱਛਿਆ ਸੀਗਾ ਤੇ ਅੱਜ ਫੇਰ ਟਰਾਈ ਕਰਦੀ ਆਂ
ਅੱਛਾ ਅੱਛਾ, ਵਧੀਆ ਨਾ ਸਗੋਂ ਹੈਲਦੀ ਵੀ ਹੁੰਦੀ
ਹਾਂਜੀ, ਦੇਖੋ ਫਾਸਟ ਫੂਡ ਤਾਂ ਬੱਚੇ, ਤੁਹਾਨੂੰ ਪਤਾ ਕਿੰਨਾ ਨੁਕਸਾਨ ਹੁੰਦਾ ਫਾਸਟ ਫੂਡ ਦਾ ਹਨਾ ਤੇ ਬੱਚੇ ਕਦੀ ਬਰ ਬਰਗਰ, ਨੂਡਲਸ ਚੀਜ਼ਾਂ ਐ ਚੀਜ਼ਾਂ ਚ ਬੜਾ ਬਣਾ ਜੀਨੋਮਾਟੋ ਪਿਆ ਹੁੰਦਾ ਹੈ, ਉਹ ਸਾਡੀ ਹੱਡੀਆਂ ਵੀ ਗਾਲਦਾ। ਠੀਕ ਆ ਨਾ, ਤੇ ਵੇਖੋ ਬੱਚੇ ਇਹ ਨਾਲ ਸਾਨੂੰ ਬੱਚਿਆਂ ਨੂੰ ਵੀ ਕਹਿ ਲਓ ਮੋਟਾਪਾ ਵੀ ਆ ਜਾਂਦਾ। ਹੋਰ ਕਿੰਨੀਆਂ ਬਿਮਾਰੀਆਂ, ਸਾਰੀ ਬਿਮਾਰੀਆਂ ਇਹ ਜਾੜੀ ਹੀ ਫਾਸਟ ਫੂਡ ਹੈਗਾ ਵੇ, ਤੇ ਬੱਚਿਆਂ ਨੂੰ ਹੈਲਦੀ ਚੀਜ਼ਾਂ ਹੀ ਦੇਣੀ ਚਾਹੀਦੀਆਂ।
ਹਾਂ, ਵੈਸੇ ਨਾ ਜਿਸ ਤਰ੍ਹਾਂ ਛੁੱਟੀਆਂ ਨੇ ਨਾ ਪੂਰਾ ਸਾਨੂੰ ਧਿਆਨ ਰੱਖਣਾ ਪੈਂਦਾ। ਬੱਚਿਆਂ ਦੇ ਖਾਣ ਪੀਣ ਤੇ ਕੋਈ, ਉਹ ਛੁੱਟੀਆਂ ਨੇ ਬੱਚਿਆਂ ਨੇ ਸਾਰਾ ਦਿਨ ਘਰ ਹੀ ਬੈਠਣਾ ਆ, ਉਹਨਾਂ ਨੂੰ ਹੈਲਦੀ ਡਰਿੰਕਸ ਵਗੈਰਾ ਨਾਲ ਹੈਲਦੀ ਡਰਿੰਕਸ ਬਣਾ ਦਿਓ, ਕਿਸ ਨਿੰਬੂ ਪਾਣੀ ਦਿਓ ਦਿਨ ਚੇ ਟਾਈਮ
ਹਾਂਜੀ ਭੈਣ ਜੀ, ਹਾਂਜੀ ਨਹੀਂ ਨਹੀਂ ਮੈਂ ਗੂੰਦ ਵੀ ਲਿਆ ਕੇ ਰੱਖੀ ਦੀ ਆ ਮੈਂ ਉਹ ਸੋਫ ਵਾਲਾ ਸ਼ਰਬਤ ਵੀ ਬਣਾ ਕੇ ਰੱਖਿਆ ਦਾ ਇੱਕ ਸੱਤੂ ਪਾਊਡਰ ਹੁੰਦਾ। ਉਹ ਵੀ ਬਣਾਓ। ਤੁਸੀਂ ਉਹ ਵੀ ਬੜਾ ਫਾਇਦੇਮੰਦ ਹੈਗਾ, ਗਰਮੀਆਂ ਚ ਤਾਂ ਬੱਚਿਆਂ ਨੂੰ ਬਹੁਤ ਹੀ ਫਾਇਦੇਮੰਦ ਹੈਗਾ
ਅੱਛਾ ਹੁਣ ਕ ਆ
ਨਹੀਂ ਨਹੀਂ ਉਹ ਬਹੁਤ ਵਧੀਆ ਵ ਉਹ ਤੁਸੀਂ ਜ਼ਰਾ ਕੁਛ ਨੀ ਕਰਨਾ ਕੋਈ ਅ ਉਹ ਉਹ ਬਣਾ ਲੋ ਜਲਜੀਰਾ ਬਣਾ ਲਉ। ਹੂੰ,
ਅੱਛਾ-ਅੱਛਾ ਠੀਕ ਹੈ ਠੀਕ
ਜੀਰਾ ਨੂੰ
ਤੇ
ਹੁ
ਅੱ
ਇਹ
ਅੱਛਾ-ਅੱਛਾ, ਭੁੰਨ ਕੇ ਤੁਸੀਂ ਜ਼ੀਰੇ ਨੂੰ ਪੀਸ ਲੈਣਾ।
ਵਿੱਚ ਮਿਸ਼ਰੀ ਧਾਗੇ ਮਿਸ਼ ਲੋ
ਅੱਛਾ-ਅੱਛਾ,
ਮਿਕਸੀ ਚ, ਕਰ ਕੇ ਬਲੈਂਡ ਔ ਬਣਾ
ਅੱਛਾ-ਅੱਛਾ, ਗ੍ਰੈਂਡ ਕਰ ਲੈਣਾ ਉਹਨੂੰ
ਹੌ ਬੱਚੀਆਂ ਨੂੰ ਮੋਸ਼ ਬਸ ਬੱਚਿਆਂ ਨੂੰ ਵਧੀਆ ਰਹਿੰਦੀ ਕੋਲਡਰੀਕ ਨੁਕਸਾਨ ਕਰਦੀ ਹਨ ਤਾਂ ਹੀ ਬੱਚਿਆਂ ਨੂੰ ਮੈਂ ਤਾਂ ਹੈਲਦੀ ਚੀਜ਼ਾਂ ਹੀ ਦੇਨੀ ਆ ਹੋਰ ਤੁਸੀਂ ਦੱਸੋ ਕੀ ਕਰਦੇ ਸੀਗੇ। ਹਾਂਜੀ ਭੈਣ ਜੀ, ਭੈਣਜੀ ਕੀ ਕਰ ਰਹੇ ਸੀ ਤੁਸੀਂ?